ਹੈਲੋ, ਸਤਿ ਸ਼੍ਰੀ ਅਕਾਲ ਭਾ ਜੀ। ਵਧੀਆ- ਵਧੀਆ! ਤੁਸੀਂ ਸੁਣਾਉ?
ਬਸ ਵਧੀਆ। ਆਜ਼ ਕਿਵੇਂ ਯਾਦ ਆ ਗਈ ਸਾਡੀ?
ਬ ਜੇ ਗੱਲ ਕਰਨੀ ਸੀ ਤੁਹਾਡੇ ਨਾਲ, ਫਾਸਟ ਫੂਡ ਵਗੈਰਾ, ਜੰਕ ਫੂਡ ਹੋ ਗਿਆ, ਔਰ ਘਰ ਦੇ ਖਾਣੇ ਮਤਲਬ ਕੀ ਬਾਰੇ ਗੱਲ ਕਰਨੀ ਸੀ, ਵੀ ਤੁਹਾਡੇ ਹਿਸਾਬ ਨਾਲ ਕਿਹੜਾ
ਕਿਹੜਾ ਬੈਸਟ ਏ, ਮਤਲਬ ਕਿ ਘਰ ਦਾ ਖਾਣਾ ਹੀ ਰੈਗੂਲਰ ਖਾਣਾ ਚਾਹੀਦਾ ਹੈ, ਯਾ ਫਾਸਟ ਫੂਡ ਵੀ ਥੋੜਾ ਬਹੁਤ ਖਰਾ ਖਾਣਾ ਚਾਹੀਦਾ, ਦੱਸੋਗੇ ਥੋੜ੍ਹਾ ਬਹੁਤ।
ਵੀਰ ਜੀ, ਹੈ ਤੇ ਦੇਖੋ ਘਰ ਦਾ ਖਾਣਾ ਤਾਂ ਜ਼ਰੂਰੀ ਹੈਗਾ ਹੀ ਹੈ
ਉਹ ਤੇ ਹੈ ਈ ਐ ਉਹ ਤੇ ਹੈਗੀ ਏ ਸਾਡੀ ਸਿਹਤ ਲਈ ਸਭ ਤੋਂ ਮੇਹਨਤੀ ਸਭ ਤੋਂ ਪਹਿਲੇ ਉਹੀ ਹੈ ਫਾਸਟ ਫੂਡ ਤੇ ਬਾਅਦ ਹੀ ਉੱਥੇ ਜੀਬ ਦਾ ਸਵਾਦ ਹੋ ਗਿਆ ਨਾ
ਸਹੀ ਗੱਲ ਏ ਹਾਂ ਕਦੀ-ਕਦੀ ਕਦਾਰ ਜੇ ਖਾ ਲਿਆ ਮਹੀਨੇ ਵਿਚ ਇਕ ਦੋ ਵਾਰ ਤੇ ਉਹ ਤੇ ਚੱਲ ਜਾਂਦਾ ਏ ਲੇਕਿਨ ਇਹ ਗ਼ਲਤ ਗੱਲ ਹੈਗੀ ਦੇਖ ਰੋਜ਼ ਖਾ ਰਹੇ ਨੇ ਜਿਵੇਂ ਅੱਜ ਕੱਲ੍ਹ ਦਾ ਯੁੱਧ ਹੋ ਗੇਆ
ਹਾਂਜੀ ਹਾਂਜੀ
ਜਿਹੜੇ ਤੇਰਾਂ ਚੌਦਾਂ ਪੰਦਰਾਂ ਸਾਲ ਦੇ ਬੱਚੇ ਹੈਗੇ ਨੇ ਉਹ ਰੋਜ਼ ਈ ਜ਼ਿੱਦ ਕਰਦੇ ਨੇ ਆਪ ਮਾਂ ਬਾਪਾਂ ਕੌਲੌ ਕਿ ਆਪਾਂ ਬਾਹਰ ਦਾ ਖਾਣਾ ਆਪਾਂ ਬਾਹਰ ਦਾ ਖਾਣਾ
ਸਹੀ ਗੱਲ ਏ
ਤੇ ਖੋਹ ਘਰਾ ਆਲੇ ਵੀ ਕੀ ਕਰਨ ਉਹਨਾਂ ਨੂੰ ਖਿਲਾਣਾ ਪੜਦਾ ਬੱਚਿਆਂ ਦੀ ਤੇ ਪਰ ਉਹ ਉਹ ਚੀਜ਼ ਗ਼ਲਤ ਹੈਗੀ ਏ
ਹੰ
ਬਾਕੀ ਮਹੀਨੇ ਚ ਇਹ ਕਰਦੀ ਆ ਦੋ ਤਿੰਨ ਵਾਰ ਅਧ ਤੋਂ ਵਧ ਖਾ ਰਹੇ ਨੇ ਤੋ
ਸਹੀ ਗੱਲ ਏ ਹਾਂਜੀ ਸਹੀ ਗੱਲ ਪਰ ਉਹੀ ਨਾ ਮਤਲਬ ਕਿ ਸਾਨੂੰ ਨੁਕਸਾਨ ਹੀ ਦਿੰਦਾ ਹਰ ਹਾਲਤ ਤੇ ਹੁਣ ਤੁਸੀਂ ਵੇਖ ਲਓ ਪਰ ਤੇ ਚਾਰਾ ਰੋਡ ਵਗੈਰਾ ਡਾਲਦੇ ਨੇ ਉਹ ਤੇ ਸਾਡੇ ਸਾਡੇ ਪੇਟ ਲਈ ਬਹੁਤ ਪੇਟ ਲਈ ਸਾਡੇ ਬਹੁਤ ਖਰਾਬ ਆ
ਸ਼ਰੀਰ ਲਈ ਪੂਰੇ ਸ਼ਰੀਰ ਲਈ ਖ਼ਰਾਬ ਹੈਗਾ ਏ, ਉਹ ਤੇ
ਹਾਂ ਬੋਲੋ
ਹੋਰ ਦੱਸੋ ਤੁਸੀਂ ਕੀ ਹਾਲ ਹੈ ਤੁਹਾਡੇ ਚੰਗੇ ਔ ਤੁਸੀਂ ਤੇ ਮੈਂ ਇਹੀ ਕਹਿ ਰਿਹਾ ਸੀ ਜਿੱਦਾਂ ਆਪਾਂ ਤੇ ਘਰ ਦਾ ਖਾਣਾ ਖਾ ਰਹੇ ਹਾਂ ਉਹੀ ਸਹੀ ਹੈ ਸਾਡੇ। ਲਈ ਤੋ
ਹਾਂਜੀ ਸਹੀ ਗੱਲ ਏ ਜੀ ਬਿਲਕੁਲ ਸਹੀ ਗੱਲ ਏ ਮਤਲਬ ਕੀ ਮਤਲਬ ਕਿ ਉਹੀ ਨਾ ਹੁਣ ਸਾਨੂੰ ਹਰ ਰੋਜ਼ ਰੋਜ਼ ਨਹੀਂ ਫਾਸਟ ਫੂਡ ਵਗੈਰਾ ਖਾਣਾ ਚਾਹੀਦਾ ਹੈ ਦਿਨ ਵਿੱਚ ਕਤੀ ਵਾਰ ਚੱਲੇ ਕੋਈ ਗੱਲ ਨੀ ਪਰ ਰੋਜ਼-ਰੋਜ਼ ਤੇ ਬਹੁਤ ਦਿੱਕਤ ਕਰ ਜਾਂਦੇ ਤੁਹਾਨੂੰ ਪਤਾ ਹੀ ਹੋਣਾ ਅਜੇ ਅਜ ਕੱਲ ਦੀ ਯੂਥ ਅੱਜ ਅੱਜ ਕੱਲ ਦੀ ਅੱਜ ਕੱਲ੍ਹ ਦੀ ਯੁਥ ਤੁਸੀਂ ਵੇਖਿਆ ਹੀ ਹੋਣਾ ਗੱਡੀ, ਐਕਟੀਵਾ ਚਾਹੇ ਬਾਈਕ ਚਾਹੀਏ ਮੰਮੀ ਹੋ ਰੁਪਏ ਦੇਣਾ ਇਹ ਖਾਣਾ ਪੀਜ਼ਾ ਖਾਣਾ ਬਰਗਰ ਖਾਣਾ ਉਹ ਤੁਸੀਂ ਵੇਖਿਆ ਹੋਣਾ ਹਾਂਜੀ ਤੁਸੀਂ ਵੇਖ
ਰੇਟ ਵੀ ਤਾਂ ਕਿੰਨੇ ਵਡ ਗਏ ਨੇ ਓਦਾਂ ਦੇ ਸੌ ਰੁਪਏ ਚ ਤਾਂ ਅਜ ਕੁਛ ਵੀ ਨੀ ਆਉਂਦਾ ਪੇਟ ਹੀ ਪੇਟ ਹੀ ਨੀ ਭਰਦਾ ਬਾਹਰ ਦੇ ਸੌ ਰੁਪਏ ਚ
ਸਹੀ ਗੱਲ ਏ ਸਹੀ ਗੱਲ ਏ।
ਕਮ ਤੋ ਕਮ ਪੰਜ ਸੌ ਰੁਪਏ ਚਾਹੀਏ ਇਸ ਬੰਦੇ ਕੋ
ਸਹੀ ਗੱਲ ਹੈ ਹੁਣ ਤੁਸੀਂ ਦੇਖ ਕੇ ਹੋਣਾ ਮਤਲਬ ਕਿ ਗਲੀ ਗਲੀਏ ਚ ਮੋਮੋਸ ਦੀ ਰੇਹੜੀਆਂ ਸਪਰਿੰਗ ਰੋਲ ਵਗੈਰਾ ਖੁੱਲੇ ਦੇ ਹਨ ਮਤਲਬ ਕਿ ਉਹੀ ਅਪਣਾ ਉਹ ਤੇ ਆਪਣਾ ਧੰਦਾ ਬਣਾ ਰਹੇ ਨਾ ਆਪਣੇ ਪੈਸੇ ਕਮਾ ਰਹੇ ਪਰ ਉਨ੍ਹਾਹ ਦੇ ਉਨਾਹ ਦੇ ਉਹਦੇ ਵਿੱਚ ਨੁਕਸਾਨ ਤੇ ਆਮ ਆਮ ਬੰਦੇ ਦਾ ਹੋ ਰਿਹਾ ਨਾ।
ਬੰਦੇ ਦਾ ਵੀ ਹੋ ਰਾ ਤੇ ਬੰਦੇ ਦੇ ਸਰੀਰ ਨੂੰ ਜ਼ਿਆਦਾ ਤਕਲੀਫ਼ ਹੈਗੀ ਐ ਤੇ ਉੱਧਰ ਓ ਫਾਸਟ ਫੂਡ ਤੇ ਪੈਸ ਦੇਣੇ ਆਂ, ਓਤੋਂ ਬਾਅਦ ਓ ਹੋਸਪਿਟਲ ਜਾ ਕੇ ਪੈਸੇ ਦੇਣੇ ਆਂ।
ਸਈ ਗੱਲ ਐ ਜੀ, ਸਈ ਗੱਲ ਐ।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
ਓ ਹੋਸਪੀਟਲ ਏ ਹੁਣ ਓ ਹੁਣ ਤੁਸੀਂ ਹੁਣ ਖਾ ਲਿਆ, ਇਨ੍ਹਾਂ ਫਾਸਟ ਫੁਡ ਚੋਮੀਨ, ਬਰਗਰ ਖਾ ਲਿਆ। ਹੁਣ ਡਾਕਟਰ ਨੇ ਸਿੱਧਾ ਜਾਂਦੇ ਨਾਲ ਐ ਕੈਣਾ ਜੀ, ਐ ਨਾਂ ਏਦੇ ਪੇਟ ਚ ਇੰਨੀ ਇਨੇਂ ਆ ਸਿਸ ਟਮ ਖਰਾਬ ਹੋਇਆ ਦਾ ਤੁਸੀਂ ਕੀ ਕਰੋ, ਓ ਫੇਰ ਓ ਬੰਦਾ
ਓਨਾਂ ਨੇ ਟੈਸਟਾਂ ਦੀ ਲਿਸਟ ਦੇ ਦੇਣੀ ਐ ਕਿ ਏ ਐ ਟੈਸਟ ਕਰਾਓ ਤੇ ਐ ਟੈਸਟ ਕਰਾਓ ਤੇ ਐ ਟੈਸਟ ਕਰਾਓ।
ਸਈ ਗੱਲ ਹੈ, ਹੁਣ ਡਾਕਟਰ ਵੀ ਉੱਧਰੋਂ ਡਾਕਟਰ ਆਪਣਾ ਪੈਸਾ ਖਿੱਚਣਗੇ ਸਾਨੂੰ ਏਹੀ ਮਤਲਬ ਸਾਨੂੰ ਮਹੀਨੇ ਚ ਇੱਕ-ਅੱਧੀ ਵਾਰ ਖਾਣਾ ਚਾਈਦਾ ਬਸ। ਓ ਵੀ ਪਾਰਟੀ ਵਗੈਰਾ ਹੋਜੇ, ਜਨਮ ਦਿਨ ਹੋ ਜੇ ਚੱਲੋ ਚੌਕ ਵਗੈਰਾ ਪਰ ਐ ਨੀਂ ਮਤਲਬ ਕਿ ਰੋਜ਼-ਰੋਜ਼ ਨੀਂ ਸਾਨੂੰ
ਕਈ ਵਾਰ ਨੂੰ ਸੋਚ ਲੈਂਦਾ ਕਿ ਯਾਰ ਇਨਾਂ ਟਾਈਮ ਹੋ ਗਿਆ ਬਾਰ ਦਾ ਨੀਂ ਕੁੱਛ ਖਾਇਆ। ਚਲ ਅਆਜ ਖਾ ਲੈਂਣੇ ਆਂ। ਓ ਵੀ ਚੱਲ ਜਾਂਣਾ ਐ। ਲੇਕਿਨ ਬੱਚੇ ਨੀਂ ਮੰਨਦੇ ਨਾਂ ਅੱਜ ਦੇ, ਓਨਾਂ ਨੂੰ ਤਾਂ ਰੋਜ਼ ਚਾਈਦਾ ਕੁਛ ਨਾਂ ਕੁਛ ਚਿਪਸ, ਪੈਕੇਟ ਜ਼ਰੂਰੀ ਨੀਂ ਫਾਸਟ ਫੂਡ
ਹਾਂਜੀ, ਤੁਸੀਂ ਦੇਖਿਆ ਹੋਣਾ ਪੈਕੇਟ ਈ ਸਾਡੇ ਮਤਲਬ ਕਿ ਨੁਕਸਾਨ ਕਰ ਜਾਂਦੇ ਨੇ। ਪ੍ਰੋਜਨ ਗੈਸ ਪਤਾ ਨੀਂ ਕਿਹੜੇ-ਕਿਹੜੇ ਤਰੀਕੇ ਨਾਲ ਬਣਦੀ ਐ ਪੈਕਟਸ ਵਗੈਰਾ ਵੀ।
ਫਿਰ ਓ, ਉ ਬੰਨੇ ਵੀ ਤਾਂ ਯਾਰ, ਵੀਰ ਜੀ ਪਲਾਸਟਿਕ ਨਾਲ ਹੈਗੇ ਐਂ।
ਸਈ ਗੱਲ ਹੈਗੀ ਐ ਨਾਂ ਹੁੰਟ ਹਾਂਜੀ ਹੁਣ ਕੁਰਕੁਰਰੇ ਵਗੈਰਾ ਦੇਖ ਲੋ, ਸਾਰਾ ਨਿਰਾ ਪਲਾਸਟਿਕ ਵਗੈਰਾ ਈ ਏ।
ਉਸ ਤੋਂ ਉਸ ਤੋਂ ਉਸ ਤੋਂ ਬਾਅਦ ਮਾਂ ਬਾਪ ਕੈਂਦੇ ਨੇ ਮਾਰਾ ਬੱਚਾ ਬਿਮਾਰ ਹੋ ਗਿਆ ਤੇ ਹੋਏਗਾ ਈ ਯਾਰ ਜੇ ਤੁਸੀਂ ਧਿਆਨ ਨੀਂ ਰੱਖੋਗੇ ਤਾਂ ਬੱਚਾ ਬਿਮਾਰ ਈ ਹੋਣਾ ਐ।
ਹਂ। ਸਈ ਗੱਲ ਐ, ਹੁਣ ਹੁਣ ਤੁਸੀਂ ਦੇਖਲੋ ਮਤਲਬ ਕਿ ਬੱਚਾ ਅੱਜ-ਕਲ ਦੇ ਜੇੜੇ ਛੋਟੇ ਬੱਚੇ ਹਨ ਨਾਂ ਓ ਹੁਣ ਹਰੀ ਸਬਜ਼ੀਆਂ ਨਈਂ ਖਾਂਦੇ, ਓ ਰੋਟੀ ਨੀਂ ਖਾਂਦੇ ਤੁਸੀਂ ਦੇਖਿਆ ਹੋਣਾ ਅੱਧੀ ਇੱਕ ਰੋਟੀ ਖਾਣਗੇ।
ਹਾਂਜੀ ਹਾਂਜੀ, ਓਨਾਂ ਨੂੰ ਉਸ ਤੋਂ ਬਾਅਦ ਵੀ ਓ ਚਾਈਦਾ ਕਿ ਏਦੇ ਨਾਲ ਵੀ ਮੈਂ ਪੈਕੇਟ ਖਾਂਗਾਂ।
ਹਾਂ ਸਈ ਗੱਲ ਐ, ਸਈ ਗੱਲ ਏ। ਓਨਾਂ ਨੂੰ ਰੋਟੀ ਦੇ ਨਾਲ ਵੀ ਕੁਰਕੁੁਰਰੇ ਚਾਈਦੇ ਹੁੰਦੇ ਨੇ। ਤੁਸੀਂ ਦੇਖਿਆ ਹੋਣਾ ਅੱਜ-ਕਲ ਦੇ ਮਾਪੇ ਮਤਲਬ ਕੀ ਐ ਹੁਣ ਸਾਡਾ ਆਪਣਾ ਟੈਮ ਦੇਖ ਲੋ ਅਸੀਂ ਸਾਨੂੰ ਤੇ ਐ ਪਤਾ ਵੀ ਨੀ ਸੀ, ਕੇੜੀ ਚੀਜ਼ਾਂ ਹੁੰਦੀ। ਆਪਾਂ ਤੇ ਰੋਟੀ, ਦਾਲ-ਰੋਟੀ ਖਾ ਲੈਂਦੀ ਸੀ। ਬਾਹਣ ਆਂਦੀ ਅਗਰ ਓ ਵੀ ਨੀਂ ਖਾਧੀ ਤੇ ਘਰਦਿਆਂ ਦੀ ਪਹਿਲੇ ਡਾਂਟ ਖਾਂਦੇ ਸੀ, ਫਿਰ ਜਾ ਕੇ ਰੋਟੀ ਚੁੱਪ ਚਾਵਲ ਖਾਣੀ ਪੈਂਦੇ ਸੀ, ਰੋ ਪਿੱਟ ਕੇ। ਹੁਣ, ਅੱਜ-ਕਲ ਦੀ ਓ ਓ ਰੋਮ ਵੀ ਲੈਣ ਨਾ, ਤਾਂ ਵੀ ਓਨਾਂ ਦੀ ਫਰਮਾਇਸ਼ਾਂ ਪੂਰੀ ਕਰ ਦਿੰਦੇ ਨੇਂ ਘਰ ਦੇ।
ਹਾਂਜੀ, ਹਾਂਜੀ।
ਮਤਲਬ ਕੀ ਓਈ ਨਾਂ, ਮਤਲਬ ਕਿ ਸਾਰੀ ਗਾ ਗੱਲ ਘਰਦਿਆਂ ਦੇ ਉੱਤੇ ਹੁੰਦੀ ਐ। ਅਗਰ ਜਿਸ ਹਿਸਾਬ ਦੇ ਬੱਚੇ ਨੂੰ ਮਈ ਓਨੂੰ ਪਾਲਣਗੇ ਬਈ, ਤੂੰ ਏ ਨਈਂ ਖਾਣਾ। ਖਾਣਾ ਏ ਨੀਂ ਖਾਣਾ, ਏ ਖਾਣਾ। ਉਵੇਂ ਬੱਚਾ ਕਰਦਾ ਜੀ, ਫਿਰ ਐ ਗੱਲ ਤੇ ਹੈਗੀ ਐ।
ਸਈ ਗੱਲ ਐ। ਸਭ ਤੋਂ ਵੱਡੀ ਗੱਲ ਜੀ, ਬੱਚੇ ਨੂੰ ਹਰ ਇੱਕ
ਸਈ ਗੱਲ ਐ, ਹਾਂਜੀ-ਹਾਂਜੀ, ਹਰੀ ਸਬਜ਼ੀਆਂ ਸਭ ਤੋਂ ਵੱਡੀ ਬਚ ਅੱਚੇ ਹਰੀ ਸਬਜ਼ੀਆਂ ਖਾਓ। ਉਨਕੋ ਪਾਲਕ, ਤੁਸੀਂ ਪੁੱਛ ਲਓ, ਹੁਣ ਆਪਾਂ ਕਿੰਨੀ ਖਾਧੀ ਪਾਲਕ ਵਗੈਰਾ ਸਭ ਚੀਜ਼ਾਂ। ਆਲੂ, ਗੋਭੀ, ਤੋਰੀ, ਭਿੰਡੀ, ਵਗੈਰਾ ਹੁਣ, ਤੁਸੀਂ ਭਿੰਡੀ, ਕਿਸ ਨੂੰ ਪੁੱਛੋ ਛੋਟੇ ਬੱਚੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਕਹਿਣਗੇ ਨਾ ਜੀ, ਮੈਂ ਰੋਟੀ ਨੀ ਖਾਣੀ। ਉਹ ਕਹਿਣਗੇ ਚਿਪਸ ਲਿਆ ਦੋ, ਪੀਜ਼ਾ ਖਵਾ ਦੋ, ਉਹਾਨ ਨੂੰ ਹੁਣ, ਇਹ ਰੋਟੀ ਜ ਜਗ੍ਹਾ ਪੀਜ਼ਾ ਰੱਖੋਗੇ ਨਾ ਉਹ ਰੋਟੀ ਦੇ ਬਾਅਦ ਚ ਪਹਿਲੇ ਪੀਜ਼ਾ ਖਤਮ ਹੋ ਜਾਏਗਾ ਤੁਸੀਂ ਦੇਖਿਓ ਹੁਨ
ਉਹ ਪੀਜ਼ਾ ਹੀ ਖਾ, ਰੋਟੀ ਤਾਂ ਉਹਨੂੰ ਦੇਖਾ ਹੋਏਗਾ ਨੀ ਉਹ, ਰੋਟੀ ਨੂੰ ਤਾਂ ਦੇਖੇਗਾ ਹੀ ਨੀ। ਉਹ ਸਿੱਧੀ, ਉਦੀ ਨਜ਼ਰ, ਪੀਜ਼ੇ ਤੇ ਹੀ ਜਾਣੀ ਏ,
ਸਹੀ ਗੱਲ ਹੈ।
ਕੋਈ ਵੱਡਾ ਖਾਵੇ ਨਾ ਖਾਵੇ, ਬੱਚੋਂ ਸਭ ਬੱਚੇ ਸਭ ਤੋਂ ਪਹਿਲੇ ਖਾਂਨੇ ਹਾਂ।
ਹਾਂਜੀ, ਸਹੀ ਗੱਲ ਏ ਜੀ ਹੁਣ ਹੁਣ ਕਰਦੇ ਵੀ ਹੁਣ ਆਪ ਆਪਣੀ ਮਤਲਬ ਕਿ, ਜਿੱਦ ਆਪਣੀ ਆਪਣੀ, ਜਿੱਦ ਨੀ ਕਰਦੇ ਮਤਲਬ ਕਿ ਅਹ ਕਰਦੇ ਮਤਲਬ, ਕਿ ਉਈ ਨਾਦੀ ਏ ਹੈਲੋ
ਹਾਂਜੀ ਹਾਂਜੀ
ਮਤਲਬ, ਕਿ ਅੱਜ ਅੱਜ ਕੱਲ੍ਹ ਦੇ ਜਿਹੜੇ, ਬੱਚੇ ਹੈਗੇ ਨੇ ਉਹ ਘਰਦੀ ਮਤਲਬ‌ ਕਿ ਅ ਹੁਣ ਘਰ ਤੇ ਵੀ ਉਹ ਨਾਂ, ਆਦੀ ਓਹ ਫਰਮਾਇਸ਼ਾਂਪੂਰੀ ਕਰ ਦਿੰਦੇ ਨੇ ਹੁਣ ਤੁਸੀਂ ਵੇਖਿਆ ਹੋਣਾ, ਤੁਸੀਂ ਆਪਣੇ ਛੋਟੇ ਟਾਈਮ ਵਿੱਚ, ਆਪਣੇ ਘਰਦਿਆਂ ਨੂੰ ਬੋਲਦੇ ਜੀ ਇਹ ਲਿਆ ਦੋ। ਕਿਧਰੇ ਅੱਜ ਕਹੀਏ ਨਾ ਤੋਂ, ਦੋ, ਤਿੰਨ, ਦਿਨਾਂ ਬਾਅਦ ਮਿਲਦੀ ਸੀ‌। ਹੁਣ ਜਿਹੜੀ ਅੱਜ ਕੱਲ ਦੀ ਹਣ ਅੱਜ ਕੱਲ ਦੇ ਬੱਚੇ ਹੈਗੇ ਨੇ, ਉਹ ਬੋਲਦੇ ਨੇ, ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਉਹੀ ਨਾ ਮਤਲਬ ਕਿ, ਘਰ ਦੇ ਹੀ ਸਭ ਤੋਂ ਵੱਡੀ, ਉਹ ਦਿੱਕਤ ਕਰਦੇ ਨੇ ਘਰ, ਦੇ ਹੀ ਵਿਗਾੜਦੇ ਨੇ, ਘਰ ਦੇ ਹੀ ਸੁਧਾਰਦੇ, ਸਭ ਤੋਂ ਵੱਡਾ ਕੰ ਕੰਟਰੋਲ ਕੰਟਰੋਲ ਵਗੈਰਾ ਹੋਣਾ ਚਾਹੀਦਾ ਹੈ ਸਾਨੂੰ ਹਰੀ ਸਬਜ਼ੀਆਂ ਖਾਣੀ ਚਾਹੀਦੀਆਂ। ਮਤਲਬ ਕਿ, ਬਾਹਰ ਦਾ ਜੰਕ ਫੂਡ ਵਗੈਰਾ ਫਾਸਟ ਫੂਡ ਹਣ ਅਉਂਦਾ, ਤੇ ਦੇਖੋ ਬਾਹਰ ਵਾਲਿਆਂ ਦਾ, ਤੇ ਰੋਜ਼ ਹੀ ਉਂਨਾ ਦਾ ਵੇਚਣਾ ਨਾ ਉਹ, ਤੇ ਵੇਚ ਰਹੇ ਨੇ, ਉਹ ਆਪਣਾ ਪੈਸੇ ਕਮਾ ਕੇ ਚਲੇ ਜਾ ਰਹੇ। ਇਧਰੋਂ ਤਬੀਅਤ ਖਰਾਬ ਹੋਏਗੀ ਡਾਕਟਰ, ਡਾਕਟਰ ਕੋਲ ਜਾਣਾ ਪਏਗਾ। ਫੇਰ, ਉਹ ਦਿੱਕਤ ਕਰੇਗਾ।
ਸਹੀ ਗੱਲ ਹੈ।
ਵਾਹੀ ਗੱਲ ਏ ਜੀ ਮਤਲਬ, ਕਿ ਸਾਨੂੰ ਹਨਾ ਫਾਲਤੂ ਵਗੈਰਾ ਖਾਣਾ ਨਹੀਂੀ ਚਾਹੀਦਾ।
ਹਾਂਜੀ ਹਾਂਜੀ ਵਾਰ ਦਾ ਤੇ ਜਿੰਤਨਾ ਕੰਟਰੋਲ ਕਰ ਸਕਦੇ ਹੋ, ਉਨਾ ਕਰੋ
ਹਾਂਜੀ, ਸਹੀ ਗੱਲ ਹੈ।
ਬਾਅਦ ਚ ਜਾ ਕੇ ਡਾਕਟਰ ਵਲੋਂ ਆਪਣਾ ਇਲਾਜ ਕਰਾਉਣਾ ਪੈਂਦਾ ਕੀ ਫਾਇਦਾ ਉਹਦਾ
ਸਹੀ ਗੱਲ ਹੈ, ਸਹੀ ਗੱਲ ਹੈ। ਮਤਲਬ ਵੀ, ਸਾਡੇ ਉੱਤੇ ਹੀ ਸਾਰੀ ਗੱਲਾਂ ਡਿਪੈਂਡ ਆਉਂਦੀਆਂ ਹਨ ਆਹੀ ਅਸੀਂ। ਹਰੀ ਸਬਜ਼ੀਆਂ ਖਾਵਾਂਗੇ, ਸਾਡੀ ਸਭ ਤੋਂ ਵੱਡੀ ਗੱਲ ਏਜ ਦਾ ਵੀ ਫ਼ਰਕ ਪੈਂਦਾ ਹੈਨਾ ਅਸੀਂ ਜੰਕ ਫੂਡ ਵਗੈਰਾ ਖਾਵਾਂਗੇ, ਆਪਾਂ ਪੰਜਾਹ ਸੱਠ ਨੀ ਟੱਪ ਪਾਵਾਂਗੇ ਹੁਣਂ ਇਹੀ ਅਗਰ ਓ ਨਾਂ ਹੀ ਅਗਰ, ਅਸੀਂ ਹਰੀ ਸਬਜ਼ੀਆਂ ਖਾ ਰਹੇ ਹਾਂ ਡੇਲੀ ਸੈਰ ਕਰ ਰਿਆ, ਸਭ ਤੋਂ ਵੱਡੀ ਗੱਲ ਹੈ, ਯੋਗਾ ਕਰ ਰਿਅ, ਸੈਰ ਕਰ ਰਿਆ, ਜਿੰਮ ਜਾ ਰਿਆ ਸਾਡੀ, ਐ ਈ ਉਮਰ ਨਾ ਸੱਠ ਤੋਂ ਪੈਂਠ ਤੋਂ ਸੱਤਰ ਹੋ, ਜੇ ਗੀ ਸਾਡੀ ਓ ਜੇੜੀ ਰੋਜ਼ ਦੀ ਤੁਸੀਂ ਵੇਖਿਆ ਹੋਣਾ, ਓ ਸਾਡੇ ਦਾਦੇ ਪਰਦਾਦੇ ਦੇਖ ਲੋ, ਅੱਸੀ ਅੱਸੀ, ਨੱਬੇ ਨੱਬੇ ਸਾਲ ਟੱਪ ਗਏ, ਹੁਨ ਅੱਜ ਕੱਲ ਦੀ ਐਨੀ ਮੁਸ਼ਕਿਲ, ਬੜਾ ਮੁਸ਼ਕਿਲ ਏ, ਟੱਪੇ ਓ ਤੇ ਪੰਜਾਹਸੱਠ ਨਾ ਟੱਪੇ, ਜੇੜੀ ਅੱਜ ਕੱਲ ਦੀ ਕਿਉਂਕੀ, ਓਨਾ ਨੂੰ ਖਾ ਰਹੇ ਜੰਕ ਫੁਡ ਓਨਾ ਦੇਸੀ ਘਿਓ ਦਾ ਈ ਨੀ ਪਤਾ ਹੋਣਾ, ਕੇੜੀ ਚੀਜ਼ ਏ
ਸਹੀ ਗੱਲ ਏ, ਓਨਾਂ ਨੂੰ ਸਿਰਫ ਏਕ ਫਿਟਨੈਸ ਚ ਏਹੀ ਗੱਲ ਪਤਾ, ਜਿੰਮ ਜਿੰਮ ਜਾਣਾ, ਯੋਗਾ-ਯਾਗਾ ਓਨਾਂ ਨੂੰ ਕੁਛ ਨੀ ਪਤਾ, ਓਨੂੰ ਪਤਾ ਤੇ ਜਿੰਮ ਪਤਾ ਬੱਸ।
ਹਾਂਜੀ, ਹੁਣ ਸਾਡੇ ਦਾਦੇ-ਪੜਦਾਦੇ ਦੇਖ ਲੋ ਹੁਣ, ਐਨੀ ਪੁਰਾਣੀ ਖੁਰਾਕਾਂ ਖਾਈ ਐੰ। ਤਾਂ ਈ ਤੇ ਓ, ਵਧੀਆ ਐਗੇ ਸੀ। ਕਿਉਂ ਕਿ ੳਨਾਂ ਨੇ ਹਰੀ ਸਬਜ਼ੀਆਂ, ਕਿਉਂਕਿ ਓਸ ਟੈਮ ਪਿਓਰਟੀ ਹੈਗੀ ਸੀ, ਤੁਸੀਂ ਦੇਖ ਔਰ, ਅੱਜ-ਕੱਲ ਦੇ ਦੋਧ ਏਚ ਵੀ ਪੰਜਾ ਪ੍ਰਸੈਂਟ ਦੋਧ, ਓ ਪਾਣੀ ਹੁੰਦੈ।
ਆਂਜੀ, ਆਂਜੀ, ਸਹੀ ਗੱਲ ਐ ਤੁਆਡੀ।
ਬਿਲਕੁਲ ਸਈ ਗੱਲ ਏ, ਮਜਲਬ ਕਿ ਅੱਜ-ਕੱਲ ਪਿਓਰਟੀ ਨੀ ਐ ਕਿਸੇ ਚੀਜ਼, ਤੁਸੀਂ ਦੇਖ
ਓਦਾ, ਓਨਾਂ ਦਾ ਵਰਕ ਆਊਟ ਵੀ ਓਧਰ ਈ ਓ ਜਾਣਾ ਸੀ ਯਾਰ।
ਹਾਂਜੀ, ਸਈ ਗੱਲ ਐ, ਹਾਂਜੀ। ਹਾਂਜੀ, ਓ ਖੇਤ ਮਤਲਬ ਕਿ ਹਾਂਜੀ, ਖੇਤ ਹੱਲ ਚਲਾਣਾ ਓਨਾਂ ਨੇ, ਤਾਂ ਈ ਤੇ ਤਾ ਈ ਤੇ ਨੱਬੇ-ਨੱਬੇ, ਸੌ-ਸੌ ਤੁਸੀਂ ਦੇਖਿਆ ਹੋਣਾ, ਇੱਕ ਸੌ ਦਸ ਸਾਲ ਬੁੱਢਾ ਐਕਸਪਾਇਰ, ਐਵੇ, ਐਵੇ ਸੌ ਇੱਕ ਸੌ ਦਸ ਨ ਬੇ ਅੱਸੀ, ਮਤਲਬ ਕਿ ਸਾਠ ਤੋਂ ਨੀਚੇ ਤੇ, ਕੋਈ ਜਲਦੀ ਸੇ ਜਾਂਦਾ ਈ ਨੀ ਸੀ। ਪੰਜਾ, ਤੇ ਬੋੜੀ ਰੇਅਰ ਪੰਜਾ, ਤੇ ਰੇਯਰ ਔਰ ਅੱਜ-ਕੱਲ, ਪਚਪਨ, ਸਾਠ, ਪੈਂਠ, ਬੱਸ। ਐਸ ਤੋ ਉੱਪਰ ਨੀ ਜਾਂਦੇ, ਹਾਂਜੀ।
ਕੀ, ਕੇਹੋ ਜੀਆ ਗੱਲਾਂ ਕਰ ਰੇ ਓ ਤੁਸੀਂ, ਸਾਡੇ ਐਧਰ ਤੇ ਤੇਈ, ਤੇਈ ਸਾਲ ਦੇ ਬੱਚੇ ਮਰ ਰੇ ਨੇ।
ਸ ਸਈ ਗੱਲ ਏ, ਸਈ ਗੱਲ। ਔਰ ਅਪਣੇ ਲੋਕਲ-ਲੋਕਲ ਈ ਦੇਖਲੋ, ਐਧਰ ਮਤਲਵ ਕਿ ਔਰ ਓ ਵੀ ਚੋਮਿਨ ਦੇ ਕਾਰਨ, ਚੋਮਿਨ ਖਾ-ਖਾ ਕੇ ਓਦੇ ਪੇਟ 'ਚੋ ਮਤਲਵ ਕਿ, ਗੁੱਛਾ ਟਾਈਪ ਨਿਕਲੇ। ਹਾਂਜੀ, ਗੁੱਛਾ ਟਾਈਪ ਨਿਕਲਿਆ ਸੀ ਹੁਨ, ਚੋਮਿਨ ਖਾ-ਖਾ ਕੇ। ਕੋਈ ਚੀਜ਼ ਨਾ, ਹੁਣ-ਹੁਣ ਘਰਦੇਆਂ ਨੇ ਤੇ ਪੈਹੇ ਦੇ ਦੇਤੇਂ, ਤੁਸੀਂ ਢੰਗ ਦੀ ਚੀਜ਼ ਖਾਓ। ਹੁਨ ਬੱਚਾ ਓ ਜਾ ਕੇ ਰੇੜੀ ਤੋਂ, ਚੌਮਿਨ ਖਾ ਰੇਆ, ਬਰਗਰ ਖਾ ਰੇਆ ਉਨ੍ਹਾਂ ਨੇ ਤੇ ਜੀ ਦੇਖੋ, ਅਪਣਾ ਪੈਸਾ ਕਮਾਣੈ ਓ ਤੇ ਜੈਵੇਂ ਮਰਜੀ ਕਮਾਨ, ਹੁਨ ਤੇ ਏਕ ਕੰਟਰੋਲ-ਕੰ ਕੰਟਰੋਲ ਤੇ ਬੱਚੇ ਉੱਤੇ, ਤੇ ਮਾਂ ਬਾਪ ਦੇ ਉੱਤੇ ਹੋਣਾ ਚਾਹੀਦਾ ਨਾ, ਮਾਂ ਬਾਪਵੇ ਕੀ ਭੇਜ ਰਿਹਾ, ਕਿੱਧਰ ਭੇਜ ਰਿਹਾ, ਕਿੱਧਰ ਨੀ। ਜੇ ਆਪ ਜਾਓ ਇਕ ਅੱਧੇ 'ਚ ਹ ਮਹੀਨੇ 'ਚ, ਇੱਕ ਅੱਧੀ ਵਾਰ ਚੱਲਦਾ, ਪਰ ਰੋਜ਼-ਰੋਜ਼ ਦਾ ਤੇ ਬਹੁਤ ਗਲਤ ਹੋ ਜਾਂਦਾ।
ਸਹੀ ਗੱਲ ਹੈ।
ਹਾਂਜੀ, ਚਲੋ ਚੰਗਾ ਜੀ, ਮੈਂ ਫੇਰ ਤੁਹਾਡੇ ਨਾਲ ਗੱਲ ਕਰਨਾ।
ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ।
ਠੀਕ।